ਸਸੀਂ ਕਾਲ ਜੀ ਹੋਰ? ਹਾਂਜੀ-ਹਾਂਜੀ। ਵਧੀਆ ਤੁਸੀਂ ਸੁਣਾਓ?
ਵਧੀਆ ਹੋਰ ਦੱਸੋ, ਕੀ ਕਰ ਰਹੇ ਓ?
ਮੈਂ ਬਸ ਕੁਛ ਨੀ ਬੈਠੀ ਦੀ ਸੀ, ਸਰਦੀਆਂ ਆ ਗਈਆਂ ਨੇ ਬਸ। ਹੁਨ ਤੁਹਾਨੂੰ ਪਤਾ ਏ, ਕੰਮ ਈ ਬੜੇ ਵੱਧ ਜਾਂਦੇ ਨੇ।
ਹਾਂਜੀ, ਸਰਦੀਆਂ ਤੇ ਜਾਦਾ ਹੋ ਜਾਂਦਾ।
ਹਾਂ, ਹੁਣ ਦੇਖੋ ਬੱਚਿਆਂ ਦੇ ਕੱਪੜੇ ਰੱਖੋ, ਸੰਭਾਲੋ, ਨਿਕਾਲੋ। ਪੁਰਾਣੇ ਰੱਖਣੇ ਨੇ ਹੈਨਾ? ਬੋਤ ਕੰਮ ਹੋ ਜਾਂਦਾ ਐ ਸਰ
ਫੇਿਰ ਸਰਦੀਆਂ ਤੇ ਬਾਰਿਸ਼। ਸ਼ੁਰੂ ਹੋ ਜਾਏਗੀ ਨਾਲੇ ਸਰਦੀਆਂ ਚ ਜ਼ਿਆਦਾ ਹੋ ਜਾਂਦਾ ਵੀ ਹਾਂਜੀ।
ਤੁਸੀ ਨਿਕਕਾਲਤਾ। ਕਿੰਨੇ ਕੱਪੜੇ ਬੱਚਿਆਂ ਦੇ।
ਥੋੜੇ ਬਹੁਤ ਨਿਕਾਲ ਲਿੱਤੇ ਨੇ ਤੇਰੇ ਤੇਰੇ ਨਿਕਾਲਾਂ ਗਿਆ ਬੜਾ ਕੰਮ ਹੋ ਜਾਂਦਾ ਹੈ। ਪਹਿਲਾਂ ਗਰਮੀਆਂ ਦੇ ਹੋਣ ਸਾਂਭੋ ਫਿਰ ਸਰਦੀਆਂ ਦਾ ਨਿਕਾਲੋ।
ਹੁਣ ਤੇ ਸਰਦੀਆਂ ਨੇ ਕੰਮ ਦਿਨ ਛੋਟੇ ਹੋ ਜਾਂਦੇ ਨੇ। ਕੰਮ ਵੱਧ ਜਾਂਦਾ, ਹਾਂ ਸਰਰਮੈਸ਼ਾ ਇਨੀਆਂ ਕਦੇ ਸੂਪ ਬਣਾ ਲੋ। ਗਰਮੀਆਂ ਚ ਚਲੋ ਦਿਨ ਤੇ ਵੱਡੇ ਨੇ ਨਾ ਚਲੋ ਬੰਦਾ ਔਖੇ ਸੌਖੇ ਹੋ ਕੇ ਬਣਾ ਲੈਂਦਾ ਸਭ। ਸਰਦੀਆਂ ਚ ਰਜਾਈ ਚੋਂ ਨਿਕਲਣ ਦਾ ਮਨ ਨੀ ਕਰਦਾ।
ਹਾਂਜੀ।
ਹਾਂ।
ਸਰਦੀਆਂ ਰਸੋਈ ਚ ਜ਼ਿਆਦਾ ਟਾਈਮ ਲੱਗ ਜਾਂਦਾ ਵ।
ਹਾਂ ਕਿਚਨ ਵਿੱਚ ਦੇਖੋ ਹੁਣ ਦੇਖੋ ਚਾਹ ਰੋਟੀ ਬਣਾਉਣ ਚ ਇੰਨਾ ਟਾਈਮ ਲੱਗ ਜਾਂਦਾ ਸਾਰੀ ਚੀਜ਼ਾਂ ਤੇ ਠੰਡੀਆਂ ਪਈਆਂ ਹੁੰਦੀਆਂ ਨੇ।
ਹਾਂਜੀ।
ਆਹ। ਚਲੋ, ਮੈਂ ਹੁਣ ਪੰਜੀਰੀ ਬਣਾਉਣੀ ਏ ਪੰਜੀਰੀ ਵਾਸੇ ਦੇਖੋ ਇੰਨਾ ਵੱਡਾ ਸਾਡਾ ਪਰਿਵਾਰ ਏ, ਹੁਣ ਇੰਨੀ ਹੁਣ। ਪੰਜ ਕਿੱਲੋ ਆਟੇ ਤੋਂ ਕੱਟ ਅਸੀਂ ਕੀ ਬਣਾਈਏ।
ਹਾਂ ਤੇ ਮੈਂ ਵੀ ਸੋਚ ਰਹੀ ਹਾਂ ਬਣਾਉਣ ਵਾਸਤੇ।
ਅੱਛਾ ਤੁਸੀਂ ਕਿਸ ਤਰ੍ਹਾਂ ਮਨਾਉਂਦੇ ਹੋ ਪੰਜਜੀਰੀ।
ਮੈਂ ਤੇ ਪਹਿਲੇ ਆਟਾ ਹੀ ਅਹ ਭੁੰਨ ਲੈਂਦੀ ਹਾਂ।
ਪਰ ਮੈਨੂੰ ਆਟੇ ਵਾਲੀਸਵਾਦ ਨਹੀਂ ਲੱਗਦੀ ਮੈਂ ਉਹਦੇ ਆਟਾ ਬੇਸਣ। ਬਰਾਬਰ ਬਰਾਬਰ ਪਾ ਕੇ ਤੇ, ਫਿਰ ਭੁੰਨ ਲੈਂਨੀ ਆਾਂ ਹੁਣ ਥੋੜਾ ਥੋੜਾ। ਹਾਂ ਸੂਜੀ ਵੀ ਪਾ ਲੈਂਦੇ ਨੇ ਕਈ ਭੁੰਨ ਕੇ ਪਾ ਲੈਂਦੇ ਨੇ ਦੇਖੋ ਹੁਣ। ਅ ਹ ਤੇ ਤਿੰਨ ਕਿਲੋ ਆਟਾ। ਾ ਲਿਆਂਦਾ ਵੀ ਮੈਂ ਮਤਲਬ ਉਹ ਰੱਖਿਆ ਅੱਧਾ ਵਿੱਚ ਮੈਂ ਵੇਸਨ ਪਾਇਆ ਅੱਧਾ ਵਿੱਚ ਆਟਾ ਪਾਇਆ। ਹੁਣ ਧੀਰੇ ਧੀਰੇ ਕਰਕੇ ਭੁੱਲਾਂਗੀ ਪੰਜ ਕਿੱਲੋ ਇਕੱਠਾ ਤੇ ਕਰਿਆ ਨੀ ਜਾਂਦਾ ਹਨਾ ਤੇ ਹੁਣ ਮੈਂ ਜਦੋਂ ਜਦੋਂ ਟਾਈਮ ਲੱਗੀ ਜਾਏਗਾ ਮੈਂ ਥੋੜਾ ਥੋੜਾ ਭੁੰਨ ਕੇ ਰੱਖੀ ਜਾ।
ਹਾਂਜੀ ਸਾਡੇ ਘਰ ਤੇ ਆਟੇ ਵਾਲੀ ਖਾਂਦੇ ਨੇ।
ਮੈਨੂੰ ਠੀਕ ਹੈ ਚਲੋ ਪਰ ਵਿਅਸਣ ਨਾ ਮੈਨੂੰ ਆਪਣਾ ਸਵਾਦ ਲੱਗਦਾ ਹੈਗਾ। ਵੇਸਣ ਦਾ ਸੀਰਾ ਕਿੰਨਾ ਸੇਵਾਦ। ਸਵਾਦ ਲੱਗਦਾ ਸਰਦੀਆਂ ਚ ਤੁਸੀਂ ਬਣਾਉਂਦੇ ਹੋ। ਕਈ ਦੁੱਧ ਪਾ ਕੇ ਬਣਾਉਂਦੇ ਨੇ ਥੋੜਾ ਜਿਹਾ ਵੇਸਨ ਭੁੰਨ ਕੇ। ਤੇ ਪਾਣੀ ਦੀ ਜਗ੍ਹਾ, ਦੁੱਧ ਪਾ ਦੇਂਦੇ ਨੇ, ਹਨਾ। ਉਹ ਦੇ ਵੇਸਨ ਆਲਾ ਦੁੱਧ ਹੋ ਗਿਆ ਨਾ, ਤੇ ਇੱਕ ਹੁੰਦਾ ਸੀਰਾ, ਪਤਲਾ-ਪਤਲਾ ਕੜਾਹ ਵਾਕਣ, ਉਹ ਤੇ ਬੋਤ ਟੇਸਟੀ ਲੱਗਦਾ।
ਹਾਂ ਉਹ ਸਵਾਦ ਲੱਗਦਾ, ਉਹ ਕਿੰਜ ਬਣਾਦੇ ਤੁਸੀਂ?
ਮੈਂਨ ਤੇ ਬਈ ਵੀਸੇ, ਮੇਰੇ ਕਾਰ ਤੇ ਸਾਰੇ ਆਟਾ ਈ ਉਹ ਸੂਜੀ ਦਾ ਖਾਂਦੇ ਨੇ। ਮੈਂ ਤੇ ਬਈ ਕਹਿ ਦੇਣੀ ਆ, ਬਈ ਮੈਂ ਨੀ ਖਾਣਾ ਜੇ ਮੈਂ ਤੇ ਮੇਰੇ ਪਾਪਾ, ਜਦੋਂ ਮੈਂ ਪੈਲੇ ਵੇਆਹ ਤੋਂ ਪੈਲੇ ਵੀ ਨਾ, ਅਸੀਂ ਵੇਸਨ ਦਾ ਈ ਖਾਂਦੇ ਹੁੰਦੇ ਸੀ। ਵੇਸਨ ਪੁਨਿਆ ਕਿਓ ਵਿੱਚ, ਥੋੜਾ ਕਿਓ ਜਆਦਾ ਪਾ ਲੇਆ। ਤੇ ਦੇਖਿਆ ਨਾ ਕਿ ਥੋੜਾ ਜਆ ਕਲਰ ਅੱਛਾ ਆ ਗਿਆ। ਤੇ ਫੇਰ ਔਦੇ ਚ ਪਾਣੀ ਪਾ ਦੋ। ਜਿਵੇਂ ਕੜਾਅ ਬਣਾਨੇ ਆ ਨਾ, ਸੇਮ ਉਂਜ ਈ ਬੰਦਾ ਏ, ਸੇਮ। ਬਸ ਕੜਾਅ ਥੋੜਾ ਥੀਕ ਹੁੰਦਾ ਐ, ਹਾਂ। ਬਸ ਉਹ ਏੰਜ ਏ ਕਿ ਥੋੜਾ ਜਾ, ਕਈ ਤੇ ਬਿਲਕੁਲ ਪਤਲਾ ਪੀਂਦੇ ਨੇ ਨਾ।
ਹਾਂ ਔਹ, ਔਹ ਤੇ ਪੀਣ ਵਾਲਾ ਸੀਰਾ ਹੋ ਗਿਆ ਨਾ, ਹਾਂਜੀ।
ਨਜਲਾ ਜੁਕਾਮ ਲੱਗੇਆ ਹੋਏ ਨਾ, ਫੇਰ ਉਹ ਕੇਂਦੇ ਨੇ ਸੁੜਕਾ ਮਾਰ ਕੇ ਪੀਓ, ਤੇ ਠੀਕ ਹੋ ਜਾਂਦਾ ਰਾ ਰਾਤੀ ਸੋਣ ਲੱਗਿਆ, ਔਹ ਨੀ ਮੈਨੂੰ ਸਵਾਦ ਲੱਗਦਾ। ਥੋੜਾ ਜੇਆ ਗਾੜਾ ਹੋਏ ਮਤਲਬ ਚਮਚ ਨਾ ਖਾਣ ਵਾਲਾ ਹੋਏ। ਬਸ, ਸਰਦੀਆਂ ਵਿੱਚ ਤੇ ਖਾਣ ਪੀਣ ਦਾ ਵੈਸੇ ਮਜਾ ਈ ਹੋਰ ਏ।
ਹਾਂ ਏਹ ਤੇ ਹੈ।
ਕੱਪੜੇ ਪਾ ਕੇ ਬੰਦਾ ਮੋਟਾ ਹੋ ਜਾਂਦਾ, ਕੁੱਛ ਖਾ ਪੀ ਕੇ ਮੋ ਟਾ ਹੋ ਜਾਂਦਾ ਏ, ਹਨਾ।
ਹੋਰ, ਤੇ ਤੁਸੀਂ ਕਿੰਜ ਬਣਾਂਦੇ ਔ ਪੰਜੀਰੀ ਫਿਰ, ਸਿੱਧਾ ਡਰੈਕਟ ਕਿਓ, ਦੇ ਦੇਸੀ ਕਿਓ ਚ ਫਰਾਈ ਕਰਦੇ ਔ ਆ ਟਾ ਯਾ ਪੈਲੇ ਬ ਪੈਲੇ ਕਰਦੇ ਔ? ਅੱਛਾ। ਅੱਛਾ, ਅਸੀਂ ਵੀ ਏੰਜ ਈ ਕਰਨੇ
ਤੁਸੀਂ ਬਣਾਣਾ ਹੋਏ ਨਾ, ਜਿਵੇਂ ਮੰਨ ਲੋ, ਮੇਰੀ ਛੋਟੀ ਗੁੜੀਆ ਐ, ਮੈਂ ਔਦੇ ਆਸੇ ਏਕ ਚਮਚ ਵੇਸਨ ਪਾਣੀ ਆ ਤੇ ਔਦੇ ਵਿੱਚ ਮੈਂ ਪੈਲੇ ਕਿਉ ਪਾ ਦੇਣੀ ਆ।
ਅੱਛਾ।
ਕਿਉਂਕੀਂ ਏਕ ਚਮਚ ਕਿੱਥੇ ਭੁੰਨਾਂਗੇ ਤੇ ਇੱਕ ਚਮ, ਦੋ ਚਮਚ ਮੈਂ ਕਿਓ ਪਾ ਕੇ, ਇੱਕ ਚਮਚ ਵੇਸਣ ਪਾ ਦੇਣੀ ਆ, ਨਿੱਕੀ ਜੀ ਤੇ ਹੈਗੀ ਔਹ, ਕਿੰਨਾ ਖਾ ਲੇਗੀ? ਠੀਕ ਐ। ਤੇ ਔਦੇ ਵਿੱਚ, ਵੈਸੇ ਤੇ ਮੈਂ ਏਂਜ ਈ ਬਣਾਨੀ ਆ, ਪੈਲੇ ਆਟਾ ਯਾ ਵੇਸਨ ਈ
ਅੱਛਾ।
ਭੁੰਨ ਕੇ ਰੱਖ ਲਿੱਤਾ, ਫੇਰ ਡਰਾਈ ਫਰੂਟ, ਭੁੰਨਲਾਂਗੀ ਖਸਕਾਸ, ਕਾਲੀ ਮਿਰਚ
ਅੱਛਾ ਅੱਛਾ-ਅੱਛਾ ਤੁਸੀਂ ਮੈਂ ਦੇਸੀ ਘਿਓ ਫਿਰ ਸਾਰੇ ਫੂਲ, ਮਕਾਉਣੇ
ਹਾਂ ਮੈਂ ਵੀ ਤਾ ਏਹੀ ਓ ਕਹਿ ਰਹੀ ਹਾਂ ਗੂੰਦ ਸਭ ਕੁਛ ਮੈਂ ਫਰਾਈ ਕਰ ਲੈਣੀ ਹਾਂ ਤੇ ਰੱਖ ਲੈਣੀ ਆ ਫੇਰ ਜਿਹੜਾ ਘਿਓ ਬਚੇਗਾ ਨਾ ਉਹ ਵੀ ਵਿੱਚ ਪਾ ਦਿੰਦੀ ਹਾਂ ਫੇਰ ਦੇਖ ਲੈਂਣੀ ਹਾਂ ਨਾ ਕਿ ਕਿੰਨਾ ਘਿਓ ਪਏਗਾ ਬੜੀ ਸਵਾਦ ਲੱਗਦੀ ਹੈ ਮੈਨੂੰ ਤੇ ਆਪ ਬੜੀ ਸਵਾਦ ਲਗਦੀ ਹੈ। ਅਸੀਂ ਸਰਦੀਆਂ ਚ ਚਾਹ ਰਸ ਨੀ ਖਾਂਦੇ ਨਾ ਸਵੇਰੇ ਇਕ ਕੋਲੀ-ਕੋਲੀ ਅਸੀਂ ਸਾਰੇ ਹੀ ਉਹ ਖਾ ਲੈਣੇ ਹਾਂ
ਸਗੋਂ ਨਾਸ਼ਤਾ ਹੋ ਜਾਂਦਾ ਵੇ ਇਹਦੇ ਨਾਲ ਤੇ
ਹਾਂ
ਹੈਵੀ ਹੋ ਜਾਂਦੀ ਏ ਨਾ
ਹੈਲਦੀ ਫੈਟ ਹੁੰਦੇ ਨੇ ਖਾਣੀ ਵੀ ਚਾਹੀਦੀ ਏ
ਹਾਂ
ਬਸ ਹੈਲਦੀ ਤਾਂ ਹੀ ਅਗਰ ਅਸੀਂ ਮਿੱਠਾ ਕੱਢ ਪਾਈਏ। ਮਿੱਠਾ ਕਈ ਲੋਕੀ ਇੰਨਾ ਮਿੱਠਾ ਪਾ ਦਿੰਦੇ ਨੇ ਫਿਰ ਉਹਦਾ ਫਾਇਦਾ ਕੀ ਹੋਇਆ ਖਾਣ ਦਾ ਹਨਾ। ਮਿੱਠਾ ਕੱਟ ਪਾਉਣਾ ਚਾਹੀਦਾ ਅੱਜ ਕੱਲ ਦੇ ਲੱਡੂ ਵੀ ਬਣਦੇ ਪਏ ਨੇ ਇੰਨੇ ਮੈਂ ਪਿਛਲੀ ਵਾਰੀ ਬਣਾਏ ਸੀ। ਇੰਨੀ ਟੇਸਟੀ ਲੱਡੂ ਬੰਨਿਆ ਸੀ ਪਤਾ ਕਿਸ ਤਰ੍ਹਾਂ ਬਣਾਏ ਸੀ ਮੈਂ। ਸਾਰੇ ਡਰਾਈ ਫਰੂਟ ਜਿੰਨੇ ਵੀ ਨੇ ਨਾ ਸਾਰਿਆਂ ਨੂੰ ਮੈਂ ਦੇਸੀ ਘਿਉ ਚ ਫਰਾਈ ਕਰ ਦਿਤਾ ਠੀਕ ਫਰਾਈ ਕਰਨ ਤੋਂ ਬਾਅਦ ਉਹਨੂੰ ਠੰਡਾ ਕਰਕੇ ਨਾ। ਮੈਂ ਇਹਨੂੰ ਗ੍ਰਾਇੰਡ ਕਰ ਦਿੱਤੇ ਉਹ ਬਿਲਕੁਲ ਬਰੀਕ ਬਰੀਕ ਹੋ ਗਏ ਠੀਕ ਏ। ਫੇਿਰ ਉਸ ਤੋਂ ਬਾਅਦ ਮੈਂ ਲਿੱਤੀ ਖਜੂਰਾਂ।
ਅੱਛਾ ਅੱਛਾ।
ਖਜੂਰ ਨੂੰ। ਹਾਂ ਖਜੂਰਾਂ ਨੂੰ ਮੈਂ ਥੋੜ੍ਹਾ ਜਿਹਾ ਫਰਾਈ ਕਰਕੇ ਨਾ ਫਿਰ ਉਹਨੂੰ ਗ੍ਰਾਇੰਡ ਕਰ ਲਿਤਾ। ਤੁਸੀਂ ਮੰਨੋਗੇ ਉਹ ਤੇ ਇੰਝ ਹੋ ਗਿਆ ਬਿਲਕੁਲ ਜਿਵੇਂ ਫੈਵੀ ਕੋਲ ਵਾਲਾ ਕੰਮ ਕਰੇਗਾ ਇੰਜ ਬਾਈਡਿੰਗ ਉਹਨੇ ਕਰ ਦਿੱਤੀ। ਸਾਰੇ ਡਰਾਈ ਫਰੂਟਸ ਪਾ ਕੇ ਫਿਰ ਵੀ ਅਗਰ ਲੱਗੇ ਨਾ ਕਿ ਘੱਟ ਐ ਫਿਰ ਥੋੜਾ ਜਿਹਾ ਉਹਦੇ 'ਚ ਮੈਂ ਪਾ ਦਿੱਤਾ ਹਨੀ ਸਾਰਾ ਬਿਲਕੁਲ ਟਾਈਟ ਡੋ ਬਣਾ ਕੇ ਨਾ ਫੇਰ ਮੈਂ ਬਟਰ ਪੇਪਰ ਲਿੱਤਾ ਇੱਕ ਸੁਣ ਰਹੇ ਹੋ। ਹੈਲੋ। ਹੈਲੋ। ਹੈਲੋ ਹਾਂਜੀ। ਆਵਾਜ਼ ਨਹੀਂ ਆ ਰਹੀ। ਹੈਲੋ। ਹੈਲੋ।